ਹੈਲੋ, ਹਾਂਜੀ? ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਹਾਂਜੀ ਹੋਰ ਕੀ ਹਾਲ ਹੈ? ਭੈਣ ਜੀ।
ਹਾਂਜੀ, ਵਧੀਆ ਤੁਸੀਂ ਸੁਣਾਓ? ਹਾਂਜੀ-ਹਾਂਜੀ, ਹੈਲੋ! ਸਤਿ ਸ੍ਰੀ ਅਕਾਲ, ਭੈਣ ਜੀ।
ਸਤਿ ਸ੍ਰੀ ਅਕਾਲ, ਭੈਣ ਜੀ!
ਹੋਰ ਕੀ ਹਾਲ-ਚਾਲ ਏ?
ਵਧੀਆ, ਤੁਸੀਂ ਸੁਣਾਓ?
ਹੋਰ, ਕੀ ਕਰਦੇ ਸੀ? ਹੋਰ? ਹੋਰ ਸੁਣਾਓ, ਭੈਣ ਜੀ।
ਹੋਰ, ਸਭ ਵਧੀਆ?
ਅੱਛਾ! ਹੋਰ, ਬੇਟਾ ਠੀਕ ਹੈ ਤੁਹਾਡਾ?
ਹਾਂਜੀ, ਥੋੜਾ-ਬਹੁਤਾ। ਮਤਲਬ, ਸਵੇਰੇ ਟੈਸਟ ਹੋਣਗੇ ਨਾ ਫਿਰ, ਫਿਰ ਪਤਾ ਲੱਗੇਗਾ।
ਹਾਂਜੀ, ਹਾਂਜੀ, ਹੋਰ ਸੁਣਾਓ, ਭੈਣ ਜੀ? ਰੋਟੀ ਖਾ
ਹਾਂਜੀ। ਤੁਸੀਂ ਕੀ ਬਣਾਇਆ, ਭੈਣ ਜੀ?
ਅਸੀਂ ਚਿੱਟੇ ਛੋਲੇ ਬਣਾਏ ਸੀ, ਨਾਲ ਚਾਵਲ ਬਣਾਏ ਸੀ, ਨਾਲ ਅੰਬੀਆਂ ਦੀ
ਅਸੀਂ ਕੜੀ ਬਣਾਈ ਸੀ, ਅਸੀਂ ਕੜੀ ਬਣਾਈ ਸੀ, ਭੈਣ ਜੀ। ਹਾਂਜੀ, ਫਿਰ ਸਾਰੇ ਇਸ ਟਾਈਮ ਆਉਂਦੇ ਆ ਨਾ ਫਿਰ ਦੁਕਾਨਾਂ ਤੋਂ ਫਿਰ ਇਸ ਟਾਈਮ ਵੀ ਮਜ਼ਾ ਆਉਂਦਾ ਹੌ ਰੋਟੀ ਖਾਣ ਦਾ।
ਹ ਹਾਂਜੀ, ਹੋਰ ਸੁਣਾਓ ਭੈਣ ਜੀ, ਵੀਰ ਜੀ ਠੀਕ ਨੇ?
ਹਾਂਜੀ।
ਭੈਣ ਜੀ ਤੁਸੀਂ ਘੁੰਮਣ-ਫਿਰਨ ਨੀ ਗਏ ਅੱਜ।
ਨਹੀਂ, ਭੈਣ ਜੀ, ਬੱਚਾ ਬਿਮਾਰ ਏ ਕਿੱਥੇ ਜਾਣਾ ਅਸੀਂ?
ਚਲੋ ਕੋਈ ਨੀ ਭੈਣ ਜੀ ਕੋਈ ਨੀ ਮਹਾਰਾਜ ਆਪੇ ਬਾਬਾ ਜੀ ਠੀਕ ਕਰਨਗੇ ਬਾਬਾ ਦੀਪ ਸਿੰਘ ਜੀ।
ਹਾਂਜੀ ਬਾਬਾ ਹੀ ਠੀਕ ਕਰੇਗਾ। ਹੋਰ ਭੈਣ ਜੀ ਵਧੀਆ ਬਹੁਤ ਜ਼ਿਆਦਾ,
ਹਾਂਜੀ ਭੈਣ ਜੀ ਇੱਧਰ ਵੀ ਬਹੁਤ ਗਰਮੀ ਏ। ਇੰਨੀ ਗਰਮੀ ਹੈਗੀ ਨਾ ਭੈਣ ਜੀ ਬਹੁਤ ਜ਼ਿਆਦਾ ਗਰਮੀ। ਹਾਂ
ਹੋਰ ਸੁ
ਬਸ ਭੈਣ ਜੀ ਬਸ ਠੀਕ ਠਾਕ ਵਧੀਆ।
ਅੱਛਾ
ਹੋਰ ਐਸ ਟਾਈਮ ਭੈਣ ਜੀ ਕੜੀ। ਹੋ
ਜੀ ਸਾਰੇ ਐਸਟੈਮ ਆਉਂਦੇ ਨੇ ਫਿਰ ਐਸ ਟੈਮ ਬਣਾਉਣੀ ਆ।
ਭੈਣ ਜੀ ਭੈਣ ਜੀ ਬਸ ਵਧੀਆ ਬਸ ਅਸੀਂ ਵੀ ਅੱਜ ਸਵੇਰੇ ਆਲੂ ਬਣਾਏ ਸੀ ਹੁਣ
ਅੱਛਾ
ਚਾਵਲ ਬਣਾਏ ਨੇ ਨਾਲ ਅੰਬੀਆਂ ਦੀ ਚਟਨੀ।
ਅੱਛ
ਹੋਰ ਭੈਣ ਜੀ ਗਰਮੀ ਬਹੁਤ ਜ਼ਿਆਦਾ ਹੋਏ ਦੀ ਭੈਣ ਜੀ, ਬਹੁਤ ਜ਼ਿਆਦਾ ਗਰਮੀ ਹੋਈ ਦੀ ਹੈ ਬੜੀ ਹੀ ਜ਼ਿਆਦਾ। ਦਿਲ ਕਾਹਲਾ ਪੈਂਦਾ ਗਰਮੀ ਦੇ ਵਿੱਚ ਨਾ। ਹੋਰ ਸੁਣਾਓ ਭੈਣ ਜੀ।
ਹੋਰ ਭੈਣ ਜੀ ਵਧੀਆ। ਹੋਰ ਕੀ ਕਰਦੇ ਪਏ ਕੁਛ ਨੀ ਬਿਸਤਰਾ ਕਰਦੇ ਪਏ ਹਾਂ ਸੌਣ ਵਾਸਤੇ। ਨਾ ਨਾ ਭੈਣ ਜੀ ਗਰਮੀ ਬਹੁਤ ਏ।
ਘੁੰਮਣ ਫਿਰਨ ਨੀ ਗਏ ਕਿਤੇ?
ਨਹੀਂ ਨਹੀਂ ਭੈਣ ਜੀ ਗਰਮੀ ਬੜੀ ਏ।
ਹਾਂਜੀ ਹੋਰ ਸੁਣਾਓ ਭੈਣ ਜੀ।
ਹ ਭੈਣਜੀ ਤੁਸੀਂ ਆਂਵਲਿਆਂ ਦਾ ਅਚਾਰ ਪਾ ਲੈਂਦੇ ਓ?
ਭੈਣ ਜੀ, ਮੈਨੂੰ ਨਹੀਂ ਪਾਣਾ ਆਂਦਾ।
ਅੱਛਾ, ਨਹੀਂ ਭੈਣ ਜੀ, ਏਤਕੀ ਮੈਂ ਨਹੀਂ ਭੈਣਜੀ ਏਤਕੀ ਮੈਂ ਤੁਹਾਨੂੰ ਆਵਲੇ ਦਾ ਅਚਾਰ ਪਾਕੇ ਭੇਜਾਂਗੇ ਬਹੁਤ ਵਧੀਆ ਅਚਾਰ ਪੈਂਦਾ ਵੇ। ਬਹੁਤ ਵਧੀਆ ਅਸੀਂ ਪਹਿਲਾਂ ਉ ਆਵਲਿਆਂ ਨੂੰ ਉਬਾਲ ਲੈਂਨੇ ਆਂ ਉਬਾਲ ਕੇ ਤੇ ਫਿਰ ਚਾਸ਼ਨੀ ਬਣਾ ਲਈ ਦੀ ਅਸੀਂ
ਹ
ਚਾਸ਼ਨੀ ਬਣਾ ਕੇ ਵਿੱਚ ਖਰੇ ਘਿਓ ਦਾ ਅਸੀ ਥੋੜਾ ਤੜ ਤੜਕਾ ਲਾਈਦਾ। ਫਿਰ ਖੰਡ ਪਾ ਕੇ, ਚਾਸ਼ਨੀ ਤੇ ਮਿੱਠਾ ਪਾ ਪਾ। ਫਿਰ ਅਸੀਂ ਗੜ ਕੇ ਦਿਵਾ ਲਈ ਦੇੇ ਨੇ ਫਿਰ ਅਚਾਰ ਤਿਆਰ ਹੋ ਜਾਂਦਾ ਸਾਡਾ। ਭੈਣ ਜੀ ਅੱਖਾਂ ਵਾਸਤੇ ਤਾਂ ਇੰਨਾ ਵਧੀਆ ਹੈ ਨਾ ਬਹੁਤ ਹੀ ਵਧੀਆ ਭੈਣ ਜੀ। ਹੋਰ ਸੁਣਾਓ ਭੈਣ ਜੀ?
ਹੋਰ ਭੈਣ ਜੀ ਸੁਣਾਓ? ਹੋਰ ਸਭ ਵਧੀਆ, ਹੋਰ ਤੁਸੀਂ ਭੈਣ ਜੀ ਓਨਲਾਈਨ ਸ਼ੋਪਿੰਗ ਨੀ ਕਰਦੇ?
ਬਸ ਬਹੁਤ ਘੱਟ ਕਰੀ ਦੀ ਅਸੀ ਓਨਲਾਈਨ ਸ਼ੋਪਿੰਗ ਨਾ।
ਅੱਛਾ।
ਹੋਰ ਬਸ ਮੰਗਵਾਏ ਨੇ ਸੂਟ ਤਿੰਨ- ਚਾਰ ਉਹਨੇ ਖਰੀਦੇ ਨੇ ਹੁਣ, ਸੂਟ ਤਿੰਨ ਚਾਰ ਖਰੀਦੇ ਦੇ ਨੇ ਸੂਟ, ਤੇ ਮੈਂ ਕਿਹਾ ਚਲੋ ਭੈਣ ਜੀ ਕੋਲ ਨਾ, ਓਥ ਉੱਥੇ ਜਾਵਾਂਗੇ, ਭੈਣ ਜੀ ਕੋਲ ਨਾ ਸਵਾ ਲਾਂਗੇ ਸੂਟ। ਹਾਂਜੀ, ਸਾਡੇ ਸੂਟ ਸੀਂਦੇ ਨੇ, ਬਹੁਤ ਵਧੀਆ ਭੈਣ ਜੀ ਹਾਂਜੀ ਲੈਸਾਂ, ਵਗੈਰਾ ਲਾ ਦਿੰਦੇ ਨੇ, ਇੰਨੀਆਂ ਵਧੀਆ ਲੈਸਾਂ ਲਾਂਦੇ ਨੇ ਨਾ ਸੂਟ ਸੀਂਦੇ ਨੇ, ਬਹੁਤ ਵਧੀਆ ਸੂਟ ਸੀਂਦੇ ਨੇ ਭੈਣ ਜੀ।
ਹੋਰ?
ਹੋਰ ਭੈਣ ਜੀ ਵਧੀਆ। ਹਾਂਜੀ, ਗਰਮੀ ਹੈ ਤੇ ਭੈਣ ਜੀ ਤੁਸੀਂ ਏ ਸੀ ਨੀ ਚਲਾਉਂਦੇ?
ਨਹੀਂ ਭੈਣ ਜੀ ਏਸੀ ਥੱਲੇ ਸੌਦੇ ਆ, ਏਸੀ ਤੋਂ ਬਿਨਾਂ ਨਹੀ ਸੁੱਤਾ ਜਾਂਦਾ। ਹਾਂਜੀ, ਹਾਂ।
ਹਾਂਜੀ-ਹਾਂਜੀ।
ਹੋਰ ਸੁਣਾਓ ਭੈਣ ਜੀ।
ਹੋਰ ਭੈਣ ਜੀ, ਸਭ ਵਧੀਆ।
ਭੈਣ ਜੀ, ਅਸੀਂ ਆਪਣੇ ਪੇਕੇ ਆਏ ਦੇ ਹਾਂ, ਸਾਡੀ ਇੰਨੀ ਇੱਜਤ ਕਰਦੇ ਨੇ ਨਾ। ਸਾਰੇ ਇੰਨੇ ਭੈਣ ਜੀ, ਇੰਨੀ ਇੱਜਤ ਕਰ, ਇੰਨੀ ਇੱਜਤ ਕਰਦੇ ਨੇ ਨਾ ਸਾਡੇ। ਪੇਕੇ, ਬਹੁਤ ਇੱਜਤ ਕਰਦੇ ਨੇ। ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਵਧੀਆ ਕਰਦੇ ਨੇ, ਹਾਂਜੀ। ਇੰਨਾ ਵਧੀਆ ਬੱਚਿਆਂ ਨੂੰ, ਇੰਨਾ ਪਿਆਰ ਕਰਦੇ ਨੇ, ਬਹੁਤ ਪਿਆਰ ਕਰਦੇ ਨੇ ਭੈਣ ਜੀ ਬਸ ਸਵੇਰੇ, ਬੱਚਿਆਂ ਨੂੰ ਘੁੰਮਉਣ ਲੈ ਜਾਣਗੇ। ਹਾਂਜੀ, ਹੋਰ ਸੁਣਾਓ ਭੈਣ ਜੀ। ਹਾਂਜੀ, ਹੋਰ?
ਹੋਰ ਸਭ ਵਧੀਆ, ਕੁਛ ਨੀ ਭੈਣ ਜੀ।
ਸਾਡੇ ਇੰਨੇ ਭੈ
ਹੋਰ ਸਭ ਵਧੀਆ ਭੈਨ ਜੀ। ਹੋਰ ਤੁਸੀਂ ਸੁਣਾਓ ਭੈਣ ਜੀ, ਹੈਲੋ।